ਹੈਲੋ?
ਹੈਲੋ
ਹੈਲੋ, ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ, ਠੀਕ ਐ ਤੁਸੀਂ ਦੱਸੋ?
ਠੀਕ, ਵਧੀਆ, ਹੋਰ ਕੀ ਹੋ ਰੇਆ?
ਬਸ, ਕੁਛ ਨੀ
ਹੋਰ, ਨਾਸ਼ਤਾ, ਪਾਣੀ ਕਰ ਲੇਆ? ਅੱਛਾ।
ਹੋਰ, ਤੁਸੀਂ ਕਰ ਲੇਆ?
ਹਾਂ, ਹੋਰ? ਮੈਂ ਹਜੇ ਤੇ, ਕੁਛ ਨੀ ਬਨਾਏਆ, ਬਸ, ਚਾਹ ਪਾਨੀ ਪੀਤਾ ਹਜੇ ਕੰਮ ਨਿਪਟਾ ਕੇ ਬੈਠੇ ਆਂ, ਹਜੇ ਅਸੀਂ। ਤੇ, ਸਾਫ ਸਫਾਈਆਂ, ਅਜੇ ਕੀਤੀਆਂ ਨੀ, ਆ ਕੰਮ ਆਲੀ ਆਈ
ਤੇ, ਮੈਂ ਵੀ, ਹੁਨੇ ਕੀਤੀ ਸਾਫ ਫਾਈ, ਲੇਟ ਹੋ ਜਾਂਨੇ ਆ। ਹਾਂ, ਸਬ ਵਧੀਆ।
ਅੱਛਾ, ਅੱਛਾ ਮੈਂ ਸੋਚ ਰਈ ਸੀ ਛੁੱਟੀਆਂ, ਕਿੱਥੇ ਜਾਣ ਦਾ ਪ੍ਰੋਗਰਾਮ ਨਈ ਤੁਆਡਾ?
ਹਾਂ, ਜਾਨਾ ਏ।
ਅੱਛਾ, ਬਨਾ ਲੇਆ ਪ੍ਰੋਗਰਾਮ?
ਹਾਂ, ਓ ਸਿਸਟਰ ਦੀ ਮੈਰਿਜ, ਐ ਨਾ
ਅੱਛਾ।
ਉੱਥੇ ਈ ਜਾਵਾਂਗੇ, ਉੱਥੇ ਈ ਘੁੰਮ ਕੇ ਆ ਜਾਂਗੇ ਛੁੱਟੀਆਂ 'ਚ
ਅੱਛਾ-ਅੱਛਾ, ਅੱਛਾ ਉੱਥੋਂ ਈ ਅੱਗੇ ਚਲੇ ਜਾਓਗੇ, ਅੱਗੇ ਕਿੱਥੇ ਬਨਾਇਆ ਪ੍ਰੋਗਰਾਮ ਫਿਰ?
ਕਿਧਰੇ ਵੀ, ਘੁੰਮ ਆਵਾਂਗੇ ਪੰਜਾਬ ਵੱਲ।
ਅੱਛਾ, ਹੋਰ ਫਿਰ ਕੱਪੜੇ- ਕੁਪੜੇ ਬਨਾ ਲਏ ਤੁਸੀਂ ਫਿਰ? ਵੇਆਹ, ਵਾਸਤੇ, ਹੂੰ
ਪਸੰਦ ਈ, ਨੀਂ ਆਏਆ ਕੁਛ।
ਕੇਉਂ?
ਪਤਾ ਨੀਂ
ਵਦੀਆ, ਨਈ ਸੀਗੇ ਉੱਥੇ?
ਨਈਂ, ਠੀਕ- ਠੀਕ ਸੀ, ਮਤਲਬ ਕੀ ਪਾਰਟੀ ਵੇਅਰ ਨੀਂ ਮਿਲੇਆ ਕੋਈ, ਕੈਜੂਅਲ ਤੇ ਮਿਲ ਗਏ ਸੀ।
ਅੱਛਾ।
ਪਾਰਟੀ ਵੇਅਰ, ਨੀਂ ਕੋਈ ਮਿਲੇਆ।
ਅੱਛਾ-ਅੱਛਾ।
ਕੈਜ਼ੂਅਲ, ਤੇ ਮੈਂ ਲੈ ਆਈ ਸੀ। ਇੱਕ ਸ਼ਲਟ ਲਿੱਤੀ, ਇੱਕ ਕੋਟ ਸੈਟ, ਲਿੱਤਾ।
ਅੱਛਾ-ਅੱਛਾ, ਅੱਛਾ, ਓ ਜੇੜੀ ਤੁਆਡੀ ਮ ਸ਼ੂਰ ਮਾਰਕੀਟ ਏ ਜੇਹੜੀ, ਉੱਥੋਂ ਈ ਲਿਆਏ ਹੋਗੇ। ਅੱਛਾ-ਅੱਛਾ, ਤੇ ਉੱਥੇ, ਰੇਟ ਵਗੈਰਾ ਸਈ ਮਿਲ ਜਾਂਦੇ ਨੇ?,
ਹਾਂ, ਸਬ ਰੇਂਜ ਦੇ ਮਿਲ ਜਾਂਦੇ ਨੇ, ਸ਼ੋ ਰੂਮ ਵੀ ਐ ਉੱਥੇ।
ਅੱਛਾ। ਸੁਨੇਆ ਵੈਸੇ ਉੱਥੇ, ਕੱਪੜੇ ਵਧੀਆ ਮਿਲ ਜਾਂਦੇ ਨੇ, ਵੇਆਹ ਸ਼ਾਦੀਆਂ ਦੇ।
ਹਾਂ, ਸਬ ਮਿਲ ਜਾਂਦੇ, ਅਨਸਟਿਚ, ਰੇਡੀਮੇਡ, ਜਿੱਦਾਂ ਦੇ ਮਰਜ਼ੀ ਲੈ ਲਓ।
ਅੱਛਾ। ਹੋਰ, ਹੋਰ ਵੀ, ਬੜਾ ਕੁਛ ਮਿਲਦਾ ਹੈਗਾ ਉੱਥੇ ਤੇ।
ਸਬ ਔਲ, ਔਲ ਹੈਂਡਲੂਮ, ਕਿਚਨ ਦਾ।
ਅੱਛਾ, ਕਿਚਨ ਵਗੈਰਾ
ਹਾਂ ਕਿਚਨ ਦੀ ਅਸੈਸਰੀ, ਹੈਂਡਲੂਮ।
ਅੱਛਾ।
ਸਭ ਮਿਲ ਜਾਂਦਾ, ਫਰਨੀਚਰ ਵੀ ਮਿਲ ਜਾਂਦਾ, ਅੱਗੇ ਜਾ ਹਾਂ। ਅੱਗੇ ਜਾ ਕੇ ਹੋਰ ਵੱਡੀ ਮਾਰਕੀਟ ਐ।
ਅੱਛਾ।
ਉਹੀ ਮਾਰਕੀਟ ਪੂਰੀ ਪਾਰ ਕਰਕੇ ਨਾ। ਤੇ ਫਰਨੀਚਰ ਵਗੈਰਾ ਵੀ ਮਿਲ ਜਾਂਦਾ।
ਤੇ ਤੁਸੀਂ ਵੇਖਿਆ ਕੋ ਉੱਥੇ ਫਰਨੀਚਰ ਆਪਣੇ ਵਾਸਤੇ।
ਦੇਖਿਆ ਸੀ ਦੇਖਿਆ ਸੀ ਸਹੀ ਸੀ।
ਕੋਸਟ ਅੱਛਾ ਕੋਸਟਲੀ ਹੈ ਯਾ ਸਸਤਾ ਈ ਐ।
ਮਤਲਬ ਹਰ ਇੱਕ ਰੇਂਜ ਹੈ ਕੋਸਲੀ ਵੀ ਹੈ, ਮਤਲਬ ਕਿ ਜਿੱਦਾਂ। ਸਾਡੀ ਗੁੰਜਾਇਸ਼ ਹੈ ਲੈ ਲੋ।
ਅੱਛਾ ਉਸੀ ਹਿਸਾਬ ਨਾਲ ਹੈ ਉੱਥੇ।
ਹਾਂ ਉਸ ਹਿਸਾਬ ਨਾਲ ਹੈ।
ਮੈਂ ਵੀ ਸੋਚ ਰਹੀ ਸੀ ਕਿ, ਚਲੋ। ਅਸੀਂ ਆਪਣੇ ਘਰ ਵਾਸਤੇ ਕੁਛ ਥੋੜਾ ਫਰਨੀਚਰ ਵੇਖੀਏ। ਤੇ ਮਾਰਕੀਟ ਸਹੀ ਜਿਹੀ ਮਿਲ ਜਾਏ ਨਾ ਕੋਈ ਵਧੀਆ ਕੋਈ ਸਸ- ਤੀ ਅੱਛੀ ਜੀ ਮਿਲ ਜਾਏ ਕੋਈ, ਉੱਥੋਂ ਸਮਾਨ ਲਿਆਇ ਏ ਜਾ ਕੇ।
ਹਾਂ ਮਿਲ ਜਾਂਦਾ ਸਭ ਰੇਂਜ ਚ ਆਪਣੇ ਹਿਸਾਬ ਨਾਲ।
ਅੱਛੇਆ।
ਜਿਤਨੀ ਹੈ।
ਅੱਛਾ ਹੋਰ ਵਿਆਹ ਫੇਰ ਲੋਕਲ ਹੀ ਯਾ ਬਾਹਰ ਜਾ ਰਹੇ ਹੋ ਕਰਣ?
ਬਾਹਰ ਜਾ ਰਹੇ ਆ ਮਤਲਬ ਕਿ ਜ਼ਿਆਦਾ ਬਾਹਾਰ ਵੀ ਨੀ ਵਿੱਚ ਹੀ ਹੈ।
ਤੇ ਬਰਾਤ ਮਤਲਬ ਕਿ ਬਰਾਤ ਲੈ ਕੇ ਨਹੀਂ ਆਣਗੇ ਤੁਸੀਂ ਜਾਓਗੇ ਉੱਧਰ।
ਹਾਂਜੀ ਅਸੀਂ ਜਾ ਰਹੇ ਹਾਂ।
ਅੱਛਾ- ਅੱਛਾ। ਅੱਛਾ ਬੈਂਕ ਅੱਛਾ ਤੁਸੀਂ ਹੋਲ ਬੁੱਕ ਕਰਾ ਲਿਆ ਹੋਏਗਾ।
ਹਾਂ ਨਹੀਂ ਸਾਬ ਮੁੰਡੇ ਵਾਲੇ ਨੇ ਕੀਤਾ ਅਸੀਂ ਤੇ ਵੀਹ- ਪੱਚੀ ਬੰਦੇ ਲੈ ਕੇ ਜਾਣੇ ਨੇ ਬਸ।
ਅੱਛਾ, ਤਾਂ ਕਦ ਜਾ ਰਹੇ ਹੋ?
ਹਾਂ ਅਸੀਂ ਤਾਂ ਬਸ ਘਰ ਛੋਟੀ- ਮੋਟੀ ਪਾਰਟੀ ਕੀਤੀ ਹੈ ਜਿਵੇਂ ਪਾਰਠ ਤੋਂ ਬਾਅਦ, ਹੈਨਾ।
ਹੂੰ -ਹੂੰ।
ਘਰ ਮਤਲਬ ਜਿਨ ਆਸ- ਪੜੋਸ ਵਾਲਿਆਂ ਲਈ ਪਾਲਟੀ ਵਗੈਰਾ। ਪਾਠ ਰਖਾ ਕੇ, ਨਾਲ ਹੀ ਰੋਟੀ ਹੈ ਗੁਰਦੁਆਰੇ ਹੀ।
ਅੱਛਾ, ਵੱਡੇ ਗੁਰਦੁਆਰੇ?
ਨਹੀਂ- ਨਹੀਂ ਘਰ ਦੇ ਨਾਲ ਹੀ ਗੁਰਦੁਆਰਾ ਹੈ।
ਅੱਛਾ ਉੱਥੇ ਵੀ ਹੈਗਾ ਗੁਰਦੁਆਰਾ।
ਸਾਡੇ ਘਰ ਦੇ ਨਾਲ ਹੀ ਨਾ, ਨਾਲ ਹੀ ਗੁਰਦੁਆਰਾ ਐ। ਹੂੰ ਸੌ ਕੁ ਬੰਦੇ ਦੀ ਰੋਟੀ ਤੇ ਹੋ ਜਾਂਦੀ ਹੈ।
ਅੱਛਾ।
ਹੂੰ, ਹਾਂ ਇਨਾ ਵੱਡਾ ਹੈ।
ਅੱਛਾ ਮੈਂ ਵੀ ਸੋਚ ਰਹੀ ਸੀ ਜਣ ਦੀ ਮੈਂ ਕ- ਕਿਆ ਚੱਲ ਨਾਲ ਈ ਪਰ ਟੈਮ ਨੀ ਲੱਗਦਾ ਪਿਆ ਕੀ ਕਰੀਏ। ਹ ਹੁਣੇ ਬੁਕਿੰਗ ਨਹੀਂ ਹੋ ਪਾਏਗੀ।
ਹਾਂ ਵੇਟਿੰਗ ਚ ਐ ਮੇਰੀ ਤੇ ਖੁਦ ਵੇਟਿੰਗ ਚ ਹੈ।
ਹਾਂ ਬ ਇਹ ਹੀ ਕਿ ਚਲਾ ਜਾਏ ਬੰਦਾ ਫੇਰ ਆਂਣ ਦਾ ਚੱਕਰ ਹੁੰਦਾ ਫੇਰ।
ਹਾਂ ਉਹੀ ਤੇ ਆਣਾ ਕਿੱਧਰ ਏ ਮੈਂ ਤੇ ਨੈਕਸਟ ਨੈਕਸਟ ਮੰਥ ਆਵਾਂਗੀ ਨਾ।
ਹਾਂ ਤੁਆਡਾ ਟਾਈਮ ਲੱਗੇਗਾ ਨਾ ਤੁਆਨੂੰ ਜੇ
ਹਾਂ ਵਿਆਹ ਦੇਖ ਕੇ, ਅਟੈਂਡ ਕਰਕੇ ਫਿਰ ਆਵਾਂਗੀ ਮੈਂ।
ਕੀ ਹੋਰ।
ਹੋਰ ਬਸ ਤੁਸੀਂ ਸੁਣਾਓ ਵਧੀਆ।
ਉਹ ਨਾਸ਼ਤੇ ਚ ਈ ਬਣਾ ਲੇ।
ਨਾਸ਼ਤੇ ਚ ਬਣਾਈ ਤੀ ਨਮਕੀਨ ਸੇਵਈਆਂ।
ਅੱਛਾ।
ਹਾਂ, ਆਲੂ ਪਿਆਜ ਪਾ ਕੇ।
ਵਧੀਆ।
ਹਲਕਾ-ਫੁਲਕਾ ਈ ਨਾਸ਼ਤਾ ਕਰਦੇ ਏ ਨਾ।
ਅੱਛਾ ਅੱਛਾ, ਤਬੀਅਤ ਠੀਕ ਐ ਵੈਸੇ ਹੁਣ।
ਹਾਂ ਠੀਕ ਐ ਹੁਣ ਤੇ ਵੈਸੇ।
ਅੱਛਾ ਤੇ ਹੋਰ ਦਵਾਈ-ਵਾਈ ਚੱਲੀ ਐ ਜੇ।
ਹਜੇ ਤੇ ਚੱਲ ਰਹੀ ਐ ਦਵਾਈ ਤੇ।
ਅੱਛਾ। ਅੱਛਾ ਅੱਛਾ, ਹੋਰ ਸੁਣਾਓ ਦੁਪਹਿਰੀ
ਹੋਰ ਹੋ ਤਾਂ ਚਲਵੀ ਕਰ ਰਿਆ।
ਅੱਛਾ।
ਨਾਸ਼ਤਾ ਕਰਕੇ ਨਾਲ ਈ ਤੋਰੀਆਂ।
ਸਈ।
ਔਰ ਟਾਈਮ ਪਾਸ ਹੋ ਜਾਂਦਾ ਨਾਲ-ਨਾਲ ਗੱਲ ਕਰੀ ਜਾਓ, ਨਾਲ-ਨਾਲ ਕੰਮ ਕਰੀ ਜਾਓ।
ਹਾਂ ਸਈ ਗੱਲ ਐ।
ਇਸ ਕਰਕੇ ਹੋਰ ਤੁਸੀਂ ਕਦੋਂ ਆ ਰੇ ਔ।
ਮੈਂ ਮਾਰਾਂਗੀ ਚੱਕਰ।
ਕਦੋਂ ਤੱਕ?
ਆਣੀ ਆਂ ਹੁਣ ਹੁਣੇ ਈ ਆਣੀ ਆਂ।
ਅੱਛਾ ਅੱਛਾ, ਕਿਹਦੇ ਨਾਲ?
ਆਵਾਂਗੀ ਸਾਸੂ ਮਾਂ ਨਾ।
ਅੱਛਾ।
ਹਂ।
ਹਾਂ, ਆ ਜਾਣਾ। ਔਈ ਏ ਦੇਖਦੇ ਫਿਰ।
ਅੱਛਾ।
ਹਾਂ।
ਲੈਅ
ਹੋਰ, ਜਾਣਾ ਤੇ ਦਾਹਦੇ ਨਾਂ ਘੁੰਮਣ ਜਾਣਾ ਏ ਤੇ।
ਹਾਂ ਮੈਂ ਸੋਚ ਰੀ ਸੀ ਮੈਂ ਕਿਆ ਚੱਲ ਕਿੱਥੇ ਨੀ ਗਏ ਚੱਲ ਉੱਥੇ ਈ ਹੋ ਆਈਏ।
ਹੋਰ ਤੁਆਨੂੰ ਦਰਬਾਰ ਸਾਹਿਬ ਘਬਾਲ ਲਿਆਵਾਂਗੇ।
ਹਾਂ ਦਰਬਾਰ ਸਾਹਿਬ ਘੁੰਮ ਆਈਏ ਕੁਝ ਦੋ ਚਾਰ ਗੁਰਦੁਆਰੇ ਹੋਰ ਵੀ ਨਾਲ-ਨਾਲ।
ਹਂ, ਪੰਜਾਬ ਦੀ ਸੈਰ ਕਰਆਵਾਂਗੇ।
ਤੇ ਨਈਂ ਤੇ ਹੁਣ ਟਿਕਟ ਨਾਲ ਵੈਸੇ ਸਿੰਪਲ ਜੀ ਟਿਕਟ ਲੈ ਕੇ ਬੈਅ ਸਕਦੇ ਆਂ ਅਸੀਂ।
ਸਿੰਪਲ ਦੀ ਟਿਕਟ ਲੈ ਕੇ ਏਸੀ ਕੋਚ ਚ ਨ੍ਹੀਂ ਬੈਅ ਸਕਦੇ।
ਹਂ, ਨਈਂ ਤੇ ਪਰ ਏ।
ਹਾਂ ਉਹ ਫੇਰ ਉਹੀ ਟਿਕਟ ਲੈ ਕੇ ਬਹਿ ਸਕਦੇ ਹੋ ਅਗਰ ਕਨਫਰਮ ਨਾ ਹੋਏ ਨਾ।
ਹਾਂ
ਫਿਰੋ ਹੀ ਟਿਕਟ ਲੈਣੀ ਪੈਂਦੀ ਹੈ ਏ ਤੇ ਬਹਿ ਸਕਦੇ ਹੋ।
ਟਿਕਟ ਏਸੀ ਦੀ ਲੈਣੀ ਪਏਗੀ।
ਹਾਂ ਉਹ ਵੀ ਵਿੰਡੋ ਚੋਂ ਕਰਾਉਣੀ ਪਏਗੀ।
ਅੱਛਾ।
ਵਿੰਡੋ ਤੋਂ ਹੋਏਗੀ ਓਨਲਾਈਨ ਈ ਚਲੇਗੀ ਓਨਲਾਈਨ ਕੈਂਸਲ ਹੋ ਜਾਂਦੀ ਆਪਣੇ ਆਪ ਹੀ।
ਅੱਛਾ ਤੇ ਕਿਤਨੇ ਦੀ ਟਿਕਟ ਪੈਂਦੀ ਹੈ?
ਹੁਣ ਮੇਰੀ ਵੀ ਵੇਟਿੰਗ ਵਿਚ ਹੈ, ਜੇ ਵੇਟਿੰਗ ਕਲੀਅਰ ਨਾ ਹੋਈ ਮੇਰੀ ਕੈਂਸਲ ਹੋ ਜਾਏਗੀ। ਮਨੀ ਰਿਟਰਨ ਆ ਜਾਏਗੀ ਸੱਤਰ-ਅੱਸੀ ਰੁਪਏ ਕਟ ਕੇ। ਫਿਰ ਬਾਏ ਬਸ।
ਅੱਛਾ ਆ ਬੱਸਾਂ ਵੀ ਤੇ ਜਾਂਦੀ ਨੇ ਇੱਥੋਂ ਦੀ।
ਜਾਂਦੀ ਹੈ ਛੇ ਵਜੇ।
ਹਾਂ ਉਹ ਵਧੀਆ।
ਹਾਂ ਪੰਜ ਵਜੇ ਸਹਾਰਨ ਅਹ ਛੇ ਵਜੇ ਬਹਿ ਕੇ। ਢਾਈ ਇਹ ਢਾਈ ਵਜੇ ਤੱਕ ਲਾ ਦਿੰਦੀ ਸਹਾਰਨਪੁਰ।
ਥੱਕ ਜਾਂਦੇ ਆ ਬੰਦਾ ਬੈਠੇੇ-ਬੈਠੇ।
ਅਰੇ ਕਮਰ ਦਰਦ ਹੋ ਜਾਂਦੀ ਹੈ ਬਹਿ-ਬਹਿ ਕੇ ਬਹਿ-ਬਹਿ ਕੇ। ਕਿਉਂਕਿ ਫਿਰ ਕਿਧਰੇ ਸਟੋਪ ਵੀ ਨੀ ਹੁੰਦੀ ਨਾ ਇਹ ਬੱਸ।
ਅੱਛਾ ਸਿੱਧੀ ਜਾਂਦੀ।
ਹਾਂ ਸਿੱਧੀ ਰੁਕੇਗੀ ਬਸ ਸਹਾਰਨਪੁਰ। ਵਿੱਚ ਕਿਸੇ ਨੇ ਟਾਇਲਟ ਵਗੈਰਾ ਜਾਣਾ ਹੈ ਤੇ ਇੱਕ-ਦੋ ਮਿੰਟ ਰੁਕੇਗੀ ਬੱਸ।
ਅੱਛਾ ਰੁਕੇਗੀ ਨੀ ਬਿਲਕੁਲ ਵਿੱਚ।
ਨਾ ਆ ਜਿਹੜੀ ਦਸ ਵਜੇ ਜਾਂਦੀ ਆ ਉਹ ਅੱਧਾ ਘੰਟਾ ਲੰਚ ਕਰਕੇ ਫਿਰ ਨਿਕਲਦੀ ਏ ਉਹ ਸ਼ਾਮੀ ਪੰਜ ਵਜੇ ਪਹੁੰਚਾਏਗੀ
ਫਾਇਦਾ ਕੀ ਹੈ ਬੈ ਬਹਿ ਕੇ ਹੀ ਜਾਣਾ ਹੈ ਲੇ ਬੰਦਾ ਜਰਾਂ ਟੰਗਾਂ ਸਿੱਧੀਆਂ। ਕਰ ਲੇ ਲੇਟ ਜਿਹਾ ਬੰਦਾ ਉਹ ਤੇ ਹੈ ਟ੍ਰੇਨ ਜ਼ਿਆਦਾ ਵਧੀਆ।
ਔਰ ਟਿਕਟ ਸੇਮ ਹੈ।
ਆਹ ਜਿਆਦਾ ਨੀ ਕੋਈ।
ਟਿਕਟ ਦੋਨਾਂ ਦੀ ਸੇਮ ਹੈ। ਹਾਂ ਆਪਣੀ ਗੱਡੀ ਹੋਏ ਤੇ ਬੰਦਾ ਚਾਰ ਘੰਟੇ ਚ ਪਹੁੰਚ ਜਾਂਦਾ।
ਆਪਣੀ ਗੱਡੀ ਆਰਾਮ।
ਹੋਰ ਚਾਰ ਘੰਟੇ ਚ। ਆਪਣੇ ਸ।
ਚਾਰ-ਤਿੰਨ ਚ ਪਹੁੰਚ ਜਾਏਗਾ ਆਪਣੀ ਚ ਤੇ ਉੜਾ ਕੇ ਲੈ ਜਾਂਦੇ ਨੇ। ਹਾਂ ਅਸੀਂ ਇੱਕ ਵਾਰ ਸਵੇਰੇ-ਸਵੇਰੇ ਚੰਡੀਗੜ੍ਹ ਗਏ ਅਸੀਂ ਸਵੇਰੇ ਸੱਤ ਵਜੇ ਨਿਕਲੇ। ਤੇ ਢਾਈ ਵਜੇ ਅਸੀਂ ਚ ਚੰਡੀਗੜ੍ਹ ਪਹੁੰਚ ਗਏ।
ਅੱਛਾ।
ਹੋਰ।
ਉਹੀ ਤੇ ਫਟਾਫਟ ਪਹੁੰਚ ਜਾਂਦੇ ਆਪ।
ਹਾਂ ਆਪਣਾ ਹੋਣਾ ਚਾਹੀਦਾ।
ਹੁਣ ਮੈਂ ਵੀ ਆਈ ਸੀ ਤੇ ਆਪਾਂ ਇੱਕ-ਅੱਧ ਘੰਟਾ ਰੁਕੇ ਹੋਵਾਂਗੇ। ਲ ਲੰਚ ਕੀਤਾ ਏ। ਤੇ ਨਾਲ ਹੀ ਜਲਦੀ ਪਹੁੰਚ ਗਏ ਸੀ।
ਅੱਛਾ ਅੱਛਾ।
ਨਵੇਂ ਹਾਈ, ਨਵੇਂ ਹਾਈਵੇ ਤੋਂ ਆਏ ਸੀ ਨਾ।
ਅੱਛਾ, ਹਾਂ ਹਾਈਵੇ ਤੋਂ ਤੁ ਸਿੱਧੀ ਪਹੁੰਚਾ ਦਿੰਦੀ। ਉੱਥੇ ਰੋ ਉੱਥੇ ਨੀ ਰੋ ਰੁਕਦਾ ਬੰਦਾ, ਉੱਥੇ ਟ੍ਰੇਨ ਬੱਸ ਵਗੈਰਾ ਨੀ ਰੁਕ ਹਾਈਵੇ ਤੇ ਸਿੱਧੀ ਜਾਏਗੀ, ਇਹ ਵਧੀਆ ਹਾਈਵੇ ਲਚਾ
ਤੇ ਬੱਸਾਂ ਵਾਲੇ ਨੇ, ਉਹ ਮੇਨ ਸ਼ਹਿਰਾਂ ਦੇ ਵਿੱਚੋਂ ਕੱਢ ਕੇ ਲਿਜਾਂਦੇ ਨੇ ਉਹਨਾਂ ਨੂੰ ਤਾਂ ਟਾਈਮ ਲੱਗਦਾ।
ਹਾਂ, ਇਹੀ ਤੇ ਮੁਸੀਬਤ ਹੈ ਬੱਸਾਂ ਵਾਲਿਆਂ ਦੀ।
ਹਾਂ ਉਹ ਮੇਨ ਵਿੱਚ ਜਾਏਗੇ, ਹਾਂ ਉਹ ਸਿੱਧਾ-ਸਿੱਧਾ ਹਾਈਵੇ ਤੋਂ ਨਿਕਲ ਜਾਏਗੇ, ਉਹਨਾਂ ਦਾ ਇਹ ਵ ਕਿ ਉਹ ਜੋ ਸ਼ਹਿਰਾਂ 'ਚੋਂ ਜਾਣਗੇ, ਸਵਾਰੀਆਂ ਲੈਣਗੇ।
ਹਮ।
ਉਹਨਾ ਨੂੰ ਤਾਂ ਟਾਈਮ ਲੱਗਦਾ।
ਹੂੰ, ਤੇ ਤੁਹਾਡੇ ਮੰਮੀ ਤੇ ਉਹ ਤੇ ਆਪਣੀ ਗੱਡੀ ਤੇ ਆਉਂਦੇ ਨੇ, ਹਾਈਵੇ ਤੋਂ ਜਾਂਦੇ ਹੋਣਗੇ?
ਹੋਰ, ਹਾਈਵੇ ਤੋਂ ਜਾਂਦੇ ਯਾ ਏ ਸਾਈਡ ਤੋਂ ਜਾਂਦੇ ਨੇ, ਯਾ ਇੱਧਰ ਦੀ ਸਾਈਡ ਤੋਂ ਜਾਂਦੇ ਨੇ।
ਅੱਛਾ। ਤੇ ਤੁਹਾਡੀ ਮੰਮੀ ਨੇ ਸ਼ੋਪਿੰਗ ਵਗੈਰਾ ਕਿੱਥੋਂ ਕੀਤੀ, ਲੁਧਿਆਣੇ ਤੋਂ ਕੀਤੀ ਯਾ ਮਤਲਬ ਕਿ ਹੋਰ ਕਿਸੇ ਸ਼ਹਿਰ 'ਚ ਉਥੇ, ਅੱਛਾ, ਉੱਥੇ ਕ ਕਪੜਾ ਵਧੀਆ ਮਿਲ ਜਾਂਦਾ? ਅੱਛਾ
ਸਸਤਾ ਵੀ ਮਿਲਦਾ ੲੈ, ਔਰ ਹੈਵੀ ਵਰਕ ਵਿੱਚ ਵੀ ਮਿਲਦਾ ਏ।
ਅੱਛਾ।
ਪ੍ਰੀ ਵੇਅਰ, ਬ੍ਰਾਈਡਲ ਲਹਿੰਗੇ, ਵਗੈਰਾ ਸਭ ਮਿਲਦੇ, ਉੱਥੋਂ ਹੀ ਸਭ ਸ਼ੋਪਿੰਗ ਕੀਤੀ ਮੰਮੀ ਨੇ।
ਕੋਲ ਦੇ ਕੋਲ ਏ।
ਹੋਰ, ਸਭ ਸ਼ੋਪਿੰਗ ਉੱਥੋਂ ਕੀਤੀ ਏ।
ਹਾਂ ਵ
ਲੈਣ ਦੇਣ ਵਾਲੇ ਕੱਪੜੇ ਵੀ।
ਅੱਛਾ।
ਹੂੰ। ਬਸ ਹੁਣ ਮੇਰੀ ਰਹਿ ਗਈ ਸ਼ੋਪਿੰਗ ਕਰਨੀ, ਮੈਂ ਜਦੋਂ ਜਾਵਾਂਗੀ ਫੇਰ ਕਰਾਂਗੀ। ਇੱਥੋਂ ਦੀ ਹਾਂ ਇੱਧਰ ਦਾ, ਟੇਸਟ ਸਮਝ ਨਹੀਂ ਆਇਆ ਕੁਛ, ਇਸ ਕਰਕੇ ਮੈਂ ਉੱਧਰੋਂ ਹੀ ਦੇਖ
ਇੱਥੇ ਕੋਈ ਖਾਸ ਹੈ ਵੀ ਨਹੀਂ।
ਨਾ ਇੱਥੇ ਨਿ ਹੈ, ਜ਼ਿਆਦਾ ਖਾਸ਼।
ਇਸ ਕਰਕੇ, ਲਹਿੰਗਾ ਰੈਂਟ, ਰੈਂਟ ਤੇ ਲਵਾਂਗੀ, ਇੱਕ ਅੱਧਾ ਸੂਟ ਲਵਾਂਗੀ ਬਸ, ਪਾਰਟੀ ਵੇਅਰ।
ਚਲੋ ਫੇਰ ਦੱਸਣਾ। ਮੈਂ ਤੁਹਾਨੂੰ ਦੱਸਾਂਗੀ ਗਈ ਆਈ ਨਾ ਤੇ, ਫਿਰ ਮੈਂ ਤੁਹਾਨੂੰ ਦੱਸਾਂਗੀ, ਹੈਂ। ਮਿਲਾਂਗੇ ਠੀਕ ਏ, ਬਾਏ।
ਬਾਏ। ਹ